ਹਾਂਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਹੈ?
ਹਾਂਜੀ, ਵਧੀਆ ਜੀ। ਤੁਸੀਂ ਸੁਣਾਓ?
ਬਸਚ, ਬਸ ਵਧੀਆ।
ਵਧੀਆ ਜੀ।
ਮੈਂ ਕਿਹਾ, ਕੀ ਕਰਦੇ ਸੀ?
ਹਾਂਜੀ, ਬਸ ਸਬਜੀ ਕੱਟਦੀ ਪੀਸੀ। ਤੇ ਉਹ ਰੱਖ ਕੇ ਆਈ ਆ। ਤੇ ਹੱਥ-ਹੁਥ ਧੋਤੇ।
ਅੱਛਾ, ਹੋਰ ਦੱਸੋ? ਹੋ ਗਿਆ। ਬਸ, ਸਕੂਲ ਖੋਲ ਗੇ, ਗਰਮੀ ਦੀਆਂ ਛੁੱਟੀਆਂ ਖਤਮ।
ਹਾਂਜੀ, ਕੱਲ ਤੋਂ ਗਾਣਗੇ, ਸਕੂਲ ਬੱਚੇ।
ਅੱਛਾ, ਕੱਲ ਤੋਂ ਜਾਣਾ ਏ।
ਹਾਂਜੀ।
ਹੋਰ, ਕਿੱਦਾਂ ਦੀਆਂ ਗਈਆਂ, ਫੇਰ ਗਰਮੀ ਦੀਆਂ ਛੁੱਟੀਆਂ।
ਬਸ ਵਧੀਆ, ਲੰਘ ਗਈਆਂ ਨੇ। ਘੁੰਮਦੇ ਰਹੇ।
ਗਏ ਸੀ, ਕਿਤੇ ਘੁੰਮਣ ਯਾ ਨਹੀਂ?
ਆਂ ਜੀ, ਜਿਆਦਾ ਲੰਬਾ ਟੂਰ ਨਹੀਂ ਸੀ। ਬਸ ਮੰਦਰ ਗਣੇ ਸੀ। ਮਾਤਾ ਨੇ, ਮੱਥਾ ਟੇਕ ਆਈ ਸੀ।
ਅੱਜਕੱਲ ਗਰਮੀ ਇਨੀ ਆ, ਬੰਦਾ ਜਾਏ ਕਿੱਥੇ।
ਹਾਂਜੀ, ਘਰੇ ਹੀ ਫੇਰ ਰਹੋ। ਰਹਿੰਦੇ ਆ ਗਰਮੀਆਂ ਕਰਕੇ ਛੁੱਟੀਆਂ ਮਿਲਦੀਆਂ ਨੇ ਫਿਰ ਬਾਹਰ ਘੁੰਮਾਈ ਜਾਓ ਤੇ ਕੀ ਫਾਇਦਾ। ਗਰਮੀ ਚ।
ਸਹੀ ਗੱਲ ਹੈ। ਨਹੀਂ ਗਰਮੀ ਦੀ। ਛੁੱਟੀਆਂ ਪੈਂਦੀਆਂ ਹੀ, ਇਸ ਲਈ ਏ। ਚਲੋ ਬੱਚਿਆਂ ਨੂੰ, ਰੈਸਟ ਮਿਲ ਜਾਂਦੀ ਹੈ, ਥੋੜੀ। ਗਰਮੀ ਵੀ ਤਾਂ ਕਿੰਨੀ ਹੈ। ਬੰਦਾ ਨਿਕਾਲੇ ਕਿੱਥੇ, ਬੱਚਿਆਂ ਨੂੰ ਬਾਹਰ।
ਹਾਂਜੀ।
ਹੁਣ, ਗਰਮੀ ਕਿਵੇਂ ਹੋ ਦੀ ਹੈ? ਗਰਮੀ ਬਥੇਰੀ ਹੋਈ ਦੀ ਹੋਣੀ ਹੈ।
ਗਰਮੀ ਤੇ, ਬਹੁਤ ਹੋਈ ਹੁਈ ਹੈ।
ਹੂੰ, ਗਰਮੀ ਹਰ, ਜਗਹਾ ਹੀ ਬਹੁਤ ਹੈ। ਬਾਹਰ ਨਿਕਲਣ ਦਾ, ਮਨ ਹੀ ਨਹੀਂ ਕਰਤਾ।
ਹੋਰ ਕੀ।
ਹੋਰ ਸੁਣਾਓ?
ਹਾਂਜੀ, ਵਧੀਆ ਜੀ।
ਤੇ ਉਹ, ਹੋਲੀਡੇਸ ਹੋਮਵਰਕ, ਹੋ ਗਏ ਸੀ।
ਹਾਂਜੀ। ਨਾ- ਨਾ, ਆਪਣੀ ਕਿੱਥੇ। ਆਪ ਨੀ ਕੀਤੇ। ਬੱਚਿਆਂ ਨੇ ਆਪੇ ਹੀ ਕੀਤੇ ਵੇ।
ਪਹਿਲੇ, ਸਾਰੀ ਛੁੱਟੀਆਂ ਬੀਤ ਜਾਂਦੀਆਂ। ਫੇਰ ਜਦੋਂ ਦੋ, ਚਾਰ ਦਿਨ ਰਹਿੰਦੇ। ਫੇਰ ਬੱਚਿਆਂ ਨੂੰ, ਹੋਲੀਡੇਜ਼ਮ ਹੋਮਵਰਕ ਯਾਦ ਆਂਦਾ।
ਹਾਂਜੀ। ਨੀ ਮੇਰੇ, ਪਹਿਲਾਂ ਦੋ ਬੱਚਿਆਂ ਨੇ, ਤਾਂ ਕਰ ਲਿਆ ਸੀ। ਤੇ ਫੇਰ ਮੁੰਡਾ ਸੀ ਵੱਡਾ ਝੂਠ ਬੋਲ ਕੇ ਮਾਸੀ ਘਰ ਨੂੰ ਚੱਲ ਗਿਆ ਸੀ ਕਿ ਮੇਰਾ ਕੰਮ ਹੋ ਗਿਆ ਵਾ ਤੇ ਫੇਰ ਹੁਣ ਕਹਿੰਦਾ ਮੇਰਾ ਕੰਮ ਤੇ ਪਿਆ ਵਾ ਮੈਂ ਰਾਤੀ ਲੱਗਾ ਸੀ ਪੈ ਕੇ ਕੰਮ
ਅੱਛ ਉਹੀ ਤੇ ਕਹਿੰਦੀ ਆਂ ਜੋ ਦੋ ਚਾਰ ਦਿਨ ਆਉਂਦੇ ਆ ਫੇਰ ਫੇਰ ਇਹ ਵੀ ਚੀਜ਼ ਫੇਰ ਮਾਂ ਪਿਓ ਨੂੰ ਭਜਾਉਂਦੇ ਆ ਬੱਚੇ ਸਾਨੂੰ ਇਹ ਚੀਜ਼ ਚਾਹੀਦੀ ਹੈ ਸਾਨੂੰ ਉਹ ਚੀਜ਼ ਚਾਹੀਦੀ ਹੈ
ਉਹੀ ਮੈਨੂੰ ਕਹਿੰਦਾ ਪਿਆ ਸੀ ਮੰਮਾ ਆ ਕੰਮ ਕਰਦੋ ਮੈਂ ਹਦੇ ਕੀਤੇ ਦੋ ਤਿੰਨ ਬੇਜ ਕੀਤੇ ਨੇ ਤੇ ਮੈਂ ਕਿਹਾ ਭਾਈ ਮੈਂ ਨੀ ਕਰਨਾ ਭਾਈ ਕਰ ਆਪੇ ਹੀ
ਸਹੀ ਗੱਲ ਐ ਪਹਿਲੇ ਨੀ ਕਰਦੇ ਫੇਰ ਬਾਅਦ ਚੋਂ ਯਾਦ ਆਉਂਦਾ ਬੱਚਿਆਂ ਨੂੰ ਕੰਮ
ਹੋਰ ਕੇ
ਪਹਿਲੇ ਆ ਹੁੰਦਾ ਕੀ ਅਜੇ ਪਤੈ ਕੀ ਐ ਇੱਕ ਐ ਵੀ ਚੀਜ਼ ਹੁੰਦੀ ਐ ਨਾ ਬੜੀ ਸਾਰੀ ਛੁੱਟੀਆਂ ਪਈਐਂ ਚਲੋ ਕਰ ਲਾਂਗੇ। ਉਹ ਕਰਦੇ ਕਰਦੇ ਛੁੱਟੀਆਂ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਨਿਕਲ ਜਾਂਦੀਆਂ
ਹੋਰ ਕੀ ਖੇਲਦੇ ਰਹਿੰਦੇ ਨੇ
ਹੋਰ ਸਹੀ ਗੱਲ ਹੈ ਜਿਆਦਾ ਵੀ ਤਾਂ ਪੈਂਦੀਆਂ ਨਾ ਪੰਤਾਲੀ ਦਿਨਾਂ ਦੀਆਂ ਚਾਲੀ ਦਿਨਾਂ ਦੀਆਂ ਛੁੱਟੀਆਂ ਪੈ ਜਾਂਦੀਆਂ
ਹ
ਗਰਮੀਆਂ ਦੀਆਂ ਆਪਣਾ ਵੀ ਸ਼ਡਿਊਲ ਬਦਲ ਜਾਂਦਾ
ਹੋਰ ਕੀ
ਬਾਰਾਂ ਦਿਨ ਬਸ ਕੰਮ ਲੱਗੇ ਰਹੋ ਛੁੱਟੀਆਂ ਚ ਹੋਰ ਨੀ ਕੰਮ ਖ਼ਤਮ ਹੁੰਦਾ
ਹੋਰ ਕੀ
ਛੁੱਟੀਆਂ ਚ ਇਹ ਕਿ ਬੱਚੇ ਲੇਟ ਉੱਠਦੇ ਆ ਫਿਰ ਉਹ ਲੇਟ ਨਾਸ਼ਤਾ ਲੇਟ ਜੇ ਨਾਸ਼ਤਾ ਲੇਟ ਹੋਏਗਾ ਦੁਪਹਿਰੇ ਲੇਟ ਦੁਪਹਿਰੇ ਲੇਟ ਹੋਏਗਾ ਫ ਲੇਟ ਫਿਰ ਸੋ ਨਾ ਲੇਟ ਉੱਠਣਾ ਲੇਟ ਉਹ ਸਾਰੇ ਕੰਮ ਲੇਟ ਲੇਟ ਹੀ ਹੁੰਦੇ ਆ
ਚਲੋ ਕੱਲ੍ਹ ਤੋਂ ਥੋੜਾ ਸ਼ਡਿਊਲ ਦਾਡਾ ਸਹੀ ਹੈ ਜ ਸੀਗਾ ਹਨਾ ਜਾਣਗੇ ਬੱਚੇ ਦਾ ਕੰਮ ਆਪਣਾ ਸਕੂਲ
ਹਾਂਜੀ ਬਸ ਕੱਲ ਤੋਂ ਡਿਊਟੀ ਸ਼ੁਰੂ ਹੋ ਜਾਣੀ ਏ
ਹੂੰ ਥੋੜਾ ਬੰਦਾ ਨਾ ਤੋਂ ਥੋੜਾ ਟ ਟਾਈਮ ਵੀ ਫ੍ਰਰੀ ਰਹਿੰਦਾ ਵਿੱਚ
ਹਾਂ
ਮਤਲਬ ਇਹ ਕਿ ਦਸ ਕੁ ਵਜੇ ਮਤਲਬ ਬ੍ਰੇਕਫਾਸਟ ਤੋਂ ਬਾਅਦ ਆਪਣਾ ਲੰਚ ਤਿਆਰ ਕਰਕੇ ਬੰਦਾ ਦੋ ਤਿੰਨ ਘੰਟੇ ਆਪਣਾ ਕੋਈ ਵੀ ਕੰਮ ਕਰ ਸਕਦਾ
ਹਾਂਜੀ
ਚ ਘਰ ਹੁਣ ਫੇਰ ਤੇ ਕੰਮ ਹੀ ਨਹੀਂੀ ਹੁੰਦਾ
ਫੇ ਕਿੱਥੇ ਕਰਨ ਦਿੰਦੇ ਨੇ ਆ
ਅਸੀਂ ਆਪ ਨਹੀਂ ਸੀ ਕਰਨ ਦਿੰਦੇ ਆਪਣੀ ਮੰਮੀ ਨੂੰ ਕੰਮ ਛੱਡੋ ਫਿਰ ਕਰ ਲੈਣਾ
ਬੱਚੇ ਏਦਾਂ ਹੀ ਕਰਦੇ ਨੇ
ਸਹੀ ਗੱਲ ਏ ਹੋਰ ਸੁਣਾਓ
ਹਾਂਜੀ ਬਸ ਵਧੀਆ ਜੀ ਹੋਰ ਕੀ
ਹੋਰ ਹੋਰ ਬਸ ਵਧੀਆ ਗਰਮੀ ਦੀਆਂ ੁ ਆਂ ਪੈਣੀਆਂ ਵੀ ਜ਼ਰੂਰੀ ਏ ਹਨਾ
ਹਾਂਜੀ ਅੱਗੇ ਹੁਣ ਮੇਰੀ ਛੋਟੀ ਕੁੜੀਆਂ ਕਹਿ ਛੱਟੀਆਂ ਖਤਮ ਹੋ ਗਈਆਂ ਮੈਂ ਕਿਹਾ ਹੁਣ ਅੱਗੇ ਠੰਢ ਦੀਆਂ ਛੁੱ ਛੁੱਟੀਆਂ ਹੋਗਿਆ ਨਾ ਫੇਰ ਪੈਣਗੀਆਂ ਛੁੱਟੀਆਂ, ਦਸਬਰਸ,
ਛੁੱਟੀਆਂ ਖਤਮ ਹੋ ਗਈਆਂ, ਹੋਰ ਕੀ ਕਹਿੰਦੇ ਆ। ਚਲੋ ਬੱਚੇ ਨੂੰ ਚਾਲੀ ਪੰਤਾਲੀ ਦਿਨ ਜੋ ਜ਼ਿਆਦਾ ਗਰਮੀ ਹੁੰਦੀ ਹੈ। ਜੋ ਬੱਚਾ ਘਰ ਵੀ ਸਪੈਂਡ ਕਰ ਲੈਂਦਾ ਸਕੂਲ ਤੇ ਨਹੀਂ ਨਾ ਜਾਣਾ ਪੈਂਦਾ, ਬਰਡਨ ਇੰਨਾ ਹੁੰਦਾ, ਪੜ੍ਹਾਈਆਂ ਦਾ ਵੀ ਅੱਜ ਅਜ-ਕੱਲ ਇੰਨਾ ਹੀ ਬਰਡਨ ਐ, ਉਨਾ ਹੀ ਬੁੱਕਸ ਦਾ ਬਰਡਨ ਹੈ।
ਹਾਂਜੀ, ਬਹੁਤ ਪੜ੍ਹਾਈਆਂ ਦਾ ਵਰਡਨ ਹੋ ਗਿਆ ਹੁਣ ਤੇ
ਬਚਾਰੇ ਗਰਮੀਆਂ ਚ ਬੈਗ ਲੈ ਕੇ ਜਾਂਦੇ ਆ, ਹਾਫੇ ਹੋ ਜਾਂਦੇ ਆ ਬੱਚੇ
ਅੱਧਾ ਦਿਨ ਤੇ ਸਕੂਲ ਹੀ ਬਤੀਤ ਹੋ ਜਾਂਦਾ।
ਤੇੁਣ ਦੁਪਹਿਰ ਇੰਨੀ ਧੁੱਪ ਹੁੰਦੀ ਈ, ਮੈਂ ਕਹਿੰਦੀ ਪਈ ਆ ਕੱਲ੍ਹ ਇਹਨਾ ਨੁੰ ਸਕੂਲੌ ਲੈ ਕੇ ਆਉਣਾ ਤੇ ਕਿੰਨੀ ਧੁੱਪ ਹੋਈਗੀ, ਕਿੱਦਾਂ ਜਾਣਾ ਐ।
ਸਹੀ ਗੱਲ ਐ। ਗਰਮੀ ਚ ਜਾਣਾ ਘਰੋ ਬਾਹਾਰ ਨਿਕਲਣਾ ਔਖਾ ਲੱਗਦਾ ਹੈ। ਗਰਮੀ ਚ ਤਾਂ ਕੋਈ ਵੀ ਕੰਮ ਹੋਏ ਔਖਾ ਹੀ ਲੱਗਦਾ।
ਹੋਰ ਕੀ,
ਆਪਾਂ ਰੂਮ ਚੋਂ ਕਿਚਨ ਜਾਣਾ ਹੋਏ, ਤੇ ਕਿੰਨਾ ਔਖਾ ਲੱਗਦਾ ਹੈ।
ਬਹੁਤ ਜ਼ਿਆਦਾ,
ਸਹੀ ਗੱਲ ਹੈ, ਹੋਰ ਸੁਣਾਓ?
ਹਾਂਜੀ ਬਸ ਵਧੀਆ ਜੀ।
ਤੁਹਾਡੀ ਕਿੱਦਾਂ ਦੀਆਂ ਵਧੀਆ ਗਈਆਂ ਸੀ, ਗਰਮੀ ਦੀਆਂ ਛੁੱਟੀਆਂ?
ਹਾਂਜੀ ਵਧੀਆ ਗੲਓਐ ਐ ਏ ਜੀ ਹਾਂਜੀ, ਵਧੀਆ ਨਿਕਲ ਗਈਆਂ ਨੇ, ਬੂਟੇ ਲਾਏ ਨੇ ਬੂਟਿਆਂ ਚ ਟੈਮ ਪਾਸ ਹੋ ਜਾਂਦਾ ਮੇਰਾ,
ਅੱਛਾ,
ਹੋਰ ਕੀ,
ਵਧਏ ਆਪਾਂ ਵੀ ਲਗਾਏ, ਦੇ ਕਿਹੜਾ ਕਿਹੜਾ ਲਗਾਇਆ ਦਾ।
ਬੂਟੇ ਬਹੁਤ ਲਾਏ ਪਏ ਮੈਂ, ਅਮਰੂਦ ਦਾ ਲਾਇਆ ਨਿੰਬੂ ਦਾ ਲਾਇਆ ਓਲਿਆ ਦਾ ਲਾਇਆ।
ਨਾ, ਨਾ, ਇਹ ਹਲੇ ਨਾ ਲਗਦੇ ਮੈਂ ਤੇ ਐਲੋਵੇਰਾ ਤੇ ਖੈਰ ਸਾਡੀ ਲੱਗੀ ਦੀ ਅਸੀ
ਹਾਂ ਐਲੋਵੇਰਾ ਵੀ ਹੈ, ਗੁਲਾਬ ਕੜੀ ਪੱਤਾ
ਗੁਲਾਬ ਦਾ ਅਸੀਂ ਵੀ ਲਗਾਇਆ ਸੀ, ਸਾਡਾ ਆਇਆ ਨਹੀਂ,
ਅੱਛਾ ਦੇਸੀ ਲਾਇਆ ਸੀ, ਇੰਗਲਿਸ਼ ਲਾਇਆ ਸੀ।
ਇੰਗਲਿਸ਼ ਲਾਇਆ ਸੀ, ਮੇਰੇ ਗੱਲ ਨਾਲ
ਉਹ ਫੇਰ ਠੰਢ ਚ ਆਉਣਗੇ, ਉਹਨਾਂ ਦੇ ਫੁੱਲ ਹੂੰ।
ਨਾ ਯਾਰ ਤਾਂ ਗਰਮੀ ਜ਼ਿਆਦਾ ਸੀ, ਔ ਮੁੁਰਜਾ ਜਾ ਗਿਆ ਗਰਮੀਆਂ ਚ
ਉਹਨੂੰ ਨਾ ਜ਼ਿਆਦਾ ਮਤਲਬ ਕਿ, ਗਰਮੀ ਬਰਦਾਸ਼ਤ ਨਹੀਂ ਹੁੰਦੀ ਨਾ ਉਹਨੂੰ
ਉਹ ਗਰਮੀ ਨੀ ਨਾ ਗਰਮੀ ਬਹੁਤ ਸੀ ਧੁੱਪ ਨਾ ਡਾਇਰੈਕਟ ਆਉਂਦੀ ਸੀ, ਮੈਂ ਕਿੰਨਾ ਕਿੰਨਾ ਔਚ ਪਾਣੀ ਪਾ ਕੇ ਜਾਂਦੀ ਸੀ। ਕੀ ਐ ਸੁੱਕਣ ਨਾ ਕਿਉਂਕਿ ਪਾਣੀ ਚ ਹੀ ਖਿਲਦੇ ਹੈਏ। ਤੇ ਮੈਂ ਕਿੰਨਾ ਜਿਆਦਾ ਪਾਣੀ ਜਾ ਉਹ ਪਤਾ ਨੀ ਆ ਗੱਲ ਹੀ ਗਏ ਆ।
ਨਹੀਂ ਜਿਆਦਾ ਪਾਣੀ ਪਾਓ, ਨਾ ਇਹਨਾਂ ਦੀਆਂ ਜੜ੍ਹਾਂ ਗਲ ਜਾਂਦੀਆਂ।
ਹੂੰ ਉਹ ਤੇ ਉਹੀ ਹੋਇਆ। ਪਰ ਧੁੱਪ ਬਹੁਤ ਹੁੰਦੀ ਸੀ, ਅਗਰ ਮੈਂ ਸਵੇਰੇ ਪਾਣੀ ਪਾ ਕੇ ਜਾਂਦੀ ਸੀ ਸ਼ਾਮੀ ਤੱਕ ਸੁੱਕ ਜਾਂਦਾ ਸੀ, ਪਾਣੀ ਗਰਮੀ ਵੀ ਬਹੁਤ ਜ਼ਿਆਦਾ ਸੀ ਨਾ, ਕੁਛ ਦਿਨਾਂ ਚ ਗਰਮੀ ਪਈ ਵੀ ਬਹੁਤ ਹੈ, ਔਰ ਹੁਣ ਜਦੋਂ ਸਕੂਲ ਖੁੱਲਣ ਲੱਗਿਆ ਗਰਮੀ ਹੋਰ ਜ਼ਿਆਦਾ ਹੋ ਗਈ ਹੈ।
ਹੋਰ ਕੇ,
ਥੋੜੇ ਦਿਨ ਪਹਿਲੇ ਬਰਦਾਸ਼ਤ ਕਰਨ ਵਾਲੀ ਗਰਮੀ ਹੈਗੀ ਸੀ ਹਜੇ ਛੁੱਟੀਆਂ ਚ ਹੁਣ ਜੋ ਗਰਮੀ ਹੈ ਬਰਦਾਸ਼ਤ ਨਹੀਂ ਹੁੰਦੀ
ਮੇਰੇ ਬੂਟੇ ਬਹੁਤ ਲੱਗੇ ਪਏ ਨੇ ਬਹੁਤ ਜ਼ਿਆਦਾ ਉਹ ਕਿਸੇ ਨੂੰ ਚਾਹੀਦਾ ਹੁੰਦਾ ਅੱਗੇ ਸਾਮ ਆਉਦਾ ਮਹੀਨਾ ਆਉਂਦਾ ਮੇਰੇ ਘਰੇ ਆ ਕੇ ਬੂਟੇ ਲਾਈ ਜਾਂਦੇ ਨੇ
ਅੱਛਾ
ਮੈ ਕਟਿੰਗ ਕੱਟ-ਕੱਟ ਕੇ ਦੇ ਦਿੰਦੀ ਆਾ ਜਾਂ ਫਿਰ ਜਿੱਦਾਂ ਕਿ ਐਲੋਵੇਰਾ ਹੋ ਗਿਆ, ਉਗੇ ਹੁੰਦੇ ਆ ਨਾ ਬੇਬੀ ਪਲਾਂਟ ਸਨੇਕ ਪਲਾਂਟ ਏਦਾਂ ਫੇਿਰ ਲੈ ਜਾਂਦੇ ਨੇ ਆ
ਅੱਛਾ
ਚੰਪਾ ਮਧੂ ਕਪਨੀ ਗੁਲਾਬ ਰਾਤ ਕਿ ਰਾਣੀ
ਹਾਂਜੀ ਅੱਛਾ ਉਹ ਵੀ ਲਗਾਾਇਏ ਦਾ ਉਹ ਤਾਂ ਅੱਛਾ ਹੁੰਦਾ ਲਗਾਉਣਾ ਚਾਹੀਦਾ ਵ ਸੁਣਿਆ ਦਾ ਮੈਂ
ਹਮ ਖੁਸ਼ਬੂ ਬਹੁਤ ਆਉਂਦੀ ਹੁੰਦੀ ਹੈ
ਹਮ
ਮੂੰਗਰੇ ਉਹ ਜਿਹੜੇ ਲਾਉਂਦੇ ਨੇ
ਗਰਮੀ ਹੋਰ ਵੱਧ ਗਈ ਹਨਾ
ਹਾਂਜੀ ਗਰਮੀ ਤਾਂ ਬਹੁਤ ਵੱਧ ਗਈ ਹੈ
ਏਦਾਂ ਔੱਖਾਂ ਚ ਸੇਕ ਪੈਂਂਦਾ ਗਰਮੀ ਨਾਲ
ਬਹੁਤ ਚਮੜੀ ਸੜਦੀ ਆ ਜਿੱਦਾਂ ਸਵੀਆਂ ਸੂਈਆਂ ਚੁੱਬਦੀਆਂ ਪਈਆਂ ਨੇ।
ਦੋ ਮਿੰਟ ਰਸੋਈ 'ਚ ਖੜੇ ਹੋ ਜਾੋ ਬਿਨਾਂ ਏਸੀ ਤੋਂ ਏਦਾਂ ਲੱਗਦਾ ਜਿੱਦਾਂ ਪਤਾ ਨੀ ਕੀ ਹੋਇਆ
ਹੋਰ ਕਿ ਤਾਂ ਵੀ ਬੱਚੇ ਕਹੋਗੇ ਆਪਾਂ ਇਹ ਨੀ ਖਾਣਾ ਇਹ ਨੀ ਖਾਣਾ
ਹੁੰਦੇ ਦੇ ਸਹੀ ਗੱਲ ਹੈ ਬੱਚੇ ਦੇ ਕਹਿੰਦੇ ਹੀ ਹੈ ਕੋਈ ਸਬਜ਼ੀ ਅੱਜ ਕੱਲ ਤਾਂ ਵੈਸੇ ਹੀ ਬੱਚਿਆਂ ਨੂੰ ਪੁੱਛ ਕੇ ਚੀਜ਼ ਬਣਾਉਣੀ ਹੈ।
ਹੋਰ ਕੀ
ਉਹਨਾਂ ਦੇ ਪਸੰਦ ਦੀ ਹੁੰਦੀ ਹੈ, ਚੀਜ਼
ਹਮ
ਮੇਰਾ ਖੁੱਦ ਆਪਣੀਆਂ ਗਰਮੀ ਨਾਲ ਨਾ ਏਦਾਂ ਅੱਖਾਂ ਸਿੱਕਦੀਆਂ ਪਈਆਂ ਜਿੱਦਾਂ ਜਲਣ ਜਿ ਹੁੰਦੀ ਵੀ ਆ ਅੱਖਾਂ ਚ
ਸਹੀ ਗੱਲ ਹ
ਰਰ
ਬਸ
ਗਰਮ ਹੈ ਹੀ ਬਹੁਤ ਕੋਈ ਕੀ ਕਰੇ ਗਰਮੀ ਵਧੀ ਵੀ ਤੇ ਤਾਂ ਹੀ ਆ ਆਸ ਪਾਸ ਇੰਨੇ ਏਸੀ ਲੱਗੇ ਦੇ ਆ
ਹੋਰ ਕੀ ਇੱਕ ਪੋਲਿਊਸ਼ਨ ਬਹੁਤ ਹੋਇਆ ਹੋਇਆ ਹਨ
ਪੋਲਿਊਸ਼ਨ ਬਹੁਤ ਹੈ ਨਾ ਗਰਮੀ ਕੀ ਕਰੇ ਗਰਮੀ ਵੀ ਸਾਡੇ ਲੋਕਾਂ ਨੇ ਵਧਾਈ ਦੀ ਹੈ ਹਵਾ ਨਹੀਂ ਚੱਲੇਗੀ ਤਾਂ ਗਰਮੀ ਰਹੇਗੀ
ਹੋਰ ਕੀ
ਹੋਰ ਠੀਕ ਠਾਕ ਪਰਿਵਾਰ ਸਭ ਠੀਕ ਹੈ
ਹਾਂਜੀ ਵਧੀਆ ਜੀ
ਚਲੋ ਵਧੀਆ ਕੱਲ ਤੋਂ ਥੋੜ੍ਹਾ ਜਿਹਾ ਸ਼ਡਿਊਲ ਸਹੀ ਹੋਏਗਾ ਤੁਹਾਡਾ ਹਨਾ ਬੱਚੇ ਸਕੂਲ ਜਾਣਗੇ ਤੇ
ਹੋਰ ਕੀ ਸਵੇਰੇ ਜਲਦੀ ਉੱਠਣਗੇ
ਠੀਕ ਹੈ ਫਿਰ ਓਕੇ ਜੀ ਬਾਏ ਬਾਏ ਫੇਿਰ ਕਰਾਂਗੇ ਗੱਲ ਓਕੇ
ਓਕੇ